ਹੈਲੋ,
ਹਾਂਜੀ,
ਹਾਂਜੀ ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ, ਕੀ ਹਾਲ ਐ?
ਵਧੀਆ ਵਾ, ਤੁਸੀਂ ਦੱਸੋ?
ਹਾਂ ਵਧੀਆ ਠੀਕ ਅੱਜ ਕਿਵੇਂ ਯਾਦ ਕੀਤਾ
ਬਸ ਮੈਂ ਬੈਠੀ ਸੀ ਮੈਂ ਤਾਂ ਤੁਹਾਡੇ ਦਾ ਰੈਸਿਪੀ ਲੈਂਦੀ ਹਾਂ ਬੱਚਿਆਂ ਦਾ ਬੜਾ ਖਾਣਿ ਦਾ ਦਿਲ ਕਰਦਾ ਪਿਆ ਨਾਲੇ ਇਡਲੀ ਸਾਂਾਬਾਰ
ਅੱਛਾ ਅੱਛਾ ਅੱਛਾ ਉਹ ਤਾਂ ਬੜੀ ਆਸਾਨ ਦੀ ਰੈਸੀਪੀ ਸੀ ੀ
ਹਾਂ ਨਹੀਂ ਮੈਨੂੰ ਸਾਂਬਰ ਮੈਂ ਬਣਾਉਂਦੀ ਮਰੇ ਕੋ ਸਵਾਦ ਨੀ ਬਣਦੀ ਮੈਂ ਤੁਹਾਡਾ ਖਾਧਾ ਸੀ ਬੜੀ ਸੁਆਦ ਸਵਾਦ ਬਜਾਰੀ ਲੱਗਦਾ ਪਿਆਸੀ ਪੂਰਾ
ਕੋਈ ਨੀ ਹੁਣੇ ਬਣਾਓਗੇ
ਹਾਂ ਮੈਂ ਨਾ ਸਾਂਬਰ ਸੀਖ ਰੱਖਿਆ ਦਾ
ਅੱਛਾ
ਕੀਂ ਹੋਜ ਜਾਏ ਗਾ
ਅੱਛਾ ਕੋਈ ਨੀ ਉਹਨੂੰ ਦਾਲ ਨੂੰ ਧੋ ਲੋ ਚੰਗੀ ਸ ਤਰਾ ਤੇ ਕੂਕਰ ਚ ਓਹ ਕਿੰਨੀ ਦਲ ਏ
ਦਾਲ ਮਿਲ਼ੀ ਸੀ ਦੋ ਕੋਲਿਆ
ਦੋ ਕੋਲੀਆਂ ਨੇ ਫਿਰ ਤੁਸੀਂ ਇੰਝ ਕਰੋ ਅੱਠ ਕੋਲੀਆਂ ਪਾਣੀ ਦੀ ਪਾ ਲਓ ਵਿੱਚ ਇੱਕ ਛੋਟਾ ਜਿਹਾ ਬੈਂਗਣ ਪਾ ਲੋ ਕੁੱਕਰ ਚ ਹਾਂ ਵੱਡਾ ਪੰਜ ਲੀਟਰ ਵਾਲਾ
ਹਾਜੀ
ਪੰਜ ਲੀਟਰ ਦੇ ਕੂੱਕਰ ਤੁਸੀਂ ਇੱਕ ਮੋਲ ਲੈ ਲੋ ਦੋ ਕੋਲੀਆਂ ਦਾਲ ਨੇ ਤੁਹਾਡੀਆਂ ਅੱਠ ਕੋਲੀਆਂ ਪਾਣੀ ਲੋ ਤੇ ਇੱਕ ਬੈਂਗਣ ਲੈਲੋ ਇੱਕ ਬੈਂਗਣ ਕੱਟ ਕੇ ਪਾ ਦੋ ਵਿਚ ਧੋ ਕੇ ਤੇ ਇੱਕ ਘਿਅ ਪਾਾਲੋ ਅ ਕਿਸ ਤਰ੍ਹਾਂ ਹੀ ਬਨਾਉਂਦੇ ਹਾਂ
ਅਾ ਹਾਂ ਨਹੀਂ ਸਬਜ਼ੀਆਂ ਨਹੀਂ ਸਬਜ਼ੀਆਂ ਸਬਜ਼ੀਆਂ ਮੈਂ ਬਹੁਤ ਸਾਰੀਆਂ ਲਿਆਂਦੀਆਂਆਂ ਆਲੂ ਸ਼ਿਮਲਾ ਮਿਰਚ ਸਭ ਕੁਛ ਲਿਆਦੀ ਨਾ ਹਨਾ
ਹਾਂ ਬਸ ਥੋੜ੍ਹੀ ਥੋੜੀ ਥੋੜੀ ਕੁਆਂਟਿਟੀ ਤਾਂ ਉਹ ਸਾਰੀ ਕੱਟ ਕੇ ਵਿੱਚ ਪਾ ਦੋ ਨਾਲ ਵਿੱਚ ਨਮਕ ਪਾਓ ਸਵਾਦ ਅਨੁਸਾਰ ਦੇੇਖੋ ਪਾਓ ਨਮਕ ਜਿੰਨਾ ਤੁਸੀਂ ਪਾਉਦੇ ਹੋ ਦਾਲਾਂ ਚ
ਪਾ ਦੋ ਥੋੜੇ ਜਿਹੇ ਹਿੰਗ ਪਾ ਦੋ ਨਾਲ ਲਸਣ ਜ਼ਰੂਰ ਪਾਇਆ ਜੇ ਕੱਟ ਕੇ ਲਸਣ ਥੋੜ੍ਹਾ ਜਾਿ
ਦਾੜ ਮੈਂ ਨਾੂੰ ਯੂਜ ਕਰਦੀ ਇਸ ਵ ਆਉਦੀ ਨਾ ਮੇਰੇ ਕੋਲ ਰੋੜੀਆਂ ਆਉਂਦੀ ਕਿੱਧਰੀ
ਇੰਨਾ ਇੰਨਾ ਹੀ ਪੀਸੀਓ ਇਸਦਾ ਯੂਜ ਕਰਨੇ ਆ ਕੈਚ ਦੀ
ਅੱਛਾ ਠੀਕ ਹੈ
ਹਮ ਤੇ ਥੋੜ੍ਹੀ ਹਿੰਗ ਪਾਓ ਥੋੜਾ ਲਸਣ ਪਾਓ ਹਰੀਆਂ ਮਿਰਚਾਂ ਪਾਓ ਇਹ ਚ ਕੱਟ ਕੇ ਤੇ ਨਮਕ ਮਸਾਲਾ ਹਲਦੀ ਤੇ ਸਭ ਕੁਛ ਜਿਵੇਂ ਨਮਕ ਮਰਜ ਜੋ ਜੋ ਵੀ ਪਾਉਂਦੇ ਹੋ ਤੁਸੀਂ ਇਹ ਸਾਰੇ ਹ ਤੇਲ ਪਾਓ ਕੱਚਾ ਤਿੰਨ ਚਾਰ ਚਮਚ ਹਾਂ ਨਹੀਂ ਨਹੀਂ ਸਰਿਆ ਤੇ ਐ ਸਵਾਦ ਆਉਂਦਾ
ਨ ਹੀ ਮਿਲਨ
ਅਸੀਂ ਨਾ ਸਰਸੋਂ ਦਾ ਤੇਲ ਯੂਜ ਕਰਨੇ ਹਾਂ
ਨਹੀਂ ਯ ਤਾਂ ਅਸੀਂ ਵੀ ਕਰੇ ਹ ਪਰ ਜਿਵੇਂ ਜਿਹੇ ਦਾਨਾਂ ਪੀ ਜਿਵੇਂ ਸੰਬੰਧਿਤ ਤਾਂ ਹੇ ਦੋੜੇ ਤੇ ਇਹਨ ਘਿਓ ਪਾਉਣੀ ਹੈ
ਨਹੀਂ ਨਹੀਂ ਸਰਸਾ ਤੇਲ ਪਾਓ ਤੇ ਇਹਨੂੰ ਹਣ ਸੀਟੀਆਂ ਦਵਾ ਲਓ ਚਾਰ ਪੰਜ ਸੀਟੀਆਂ ਆਣਗੀਆਂ ਤੇ ਫੇਰ ਤੁਸੀਂ ਘੋਲ ਕੇ ਵੇਖੋ ਥੋੜ੍ਹੀ ਪਾਪ ਨ ਬਦਲ ਜੇਗੀ ਕੱਢ ਕੇ ਫਿਰ ਘੋਲ ਕੇ ਵੇਖੋ ਵੈਸੇ ਤਾਂ ਕੋਲ ਜਾਂਦੀ ਦਾਲ ਬਿਲਕੁਲ ਤੇ ਇਹਨੂੰ ਬਸ ਕੜਛੀ ਨਾਲੋਂ ਜਾਂ ਮਦਾਨ ਨਾਲ ਕਾਰਲੋ
ਠੀਕ ਹੈ
ਲੋ ਫਰ ਉਸ ਤੋਂ ਬਾਅਦ ਇਹਨੂੰ ਤੜਕਾ ਲਾਉਣਾ ਵੇ ਦਾਲ ਨੂੰ ਤੜਕਾ ਲਾਓ ਨਾ ਤੁਸੀਂ ਸਰਿਆ ਤੇਲ ਇਕੜ ਸ਼ੀਗਰਮ ਕਰੋ ਵਿੱਚ ਹਿੰਗ ਕੜੀ ਪੱਤਾ ਤੇ ਰਾਈ ਤੇ ਨਾਲ ਹੋਰ ਹਾਂ ਵਿੱਚ ਉਹ ਠੀਕ ਤੇ ਆਂਦੇ ਨਾ, ਏਦਾ ਮਸਾਲਾ ਆਂਦਾ ਏ, ਸਾਂਬਰ ਮਸ ਸਾਲਾ
ਅੱਛਾ।
ਹਾਂ ਇੱਕ ਦੋ, ਦੋ ਚਮਚ ਉਹ ਪਾ ਦੋ ਸਾਂਬਰ ਮਸ ਮਸਾਲਾ, ਬਸ-ਬਸ ਇਹ ਹੋ ਜਾਏਗਾ ਤੇ ਵਿੱਚ ਦਾਲ ਚ ਪਾ ਦੋ ਤੜਕਾ, ਤੇ ਦਾਲ ਨੂੰ ਦੋ ਉਬਾਲੇ ਦਵਾਲੋ, ਵੇਖੋ ਦਾਲ ਜੇ ਤੁਸੀਂ ਖੱਟੀ ਖਾਂਦੇ ਹੋ ਉਹਦੇ ਵਿੱਚ ਇਮਲੀ ਕੱਢ, ਇਮਲੀ ਪਿਓ। ਰੱਖ ਦੌ ਥੋੜ੍ਹੀ ਜਿਹੀ ਪਹਿਲੇ, ਜਿਵੇਂ ਦਾਲ ਤਰਦੇ ਨਾ ਉਸੇ ਟਾਈਮ ਤੁਸੀਂ ਇਮਲੀ ਪਿਓ ਦੋ ਥੋੜ੍ਹੀ ਜਿਹੀ। ਤੇ ਇਮਲੀ ਨੂੰ ਫਿਰ ਚੰਗੀ ਤਰ੍ਹਾਂ ਮੈਸ਼ ਕਰਕੇ ਉਹਦਾ ਪਾਣੀ ਛਾਣ ਕੇ ਪਾ ਦੋ ਵਿੱਚ, ਦੋ ਤਿੰਨ ਉਬਾਲੇ ਦਵਾ ਲੋ, ਵੇਖੋ ਫਸ
ਹਮ, ਮੈਂ ਪਤਾ ਕਿਵੇਂ ਬਣਾਉਂਦੀ ਹਾਂ? ਮੈਂ ਮੁਸ ਸਾਂਬਰ ਦੇ ਵਿੱਚ ਹੀ ਪਾਨੀ ਹਾਂ ਦੋ ਚਮਚ, ਜਿਵੇਂ ਜਦੋਂ ਮੈਂ ਉਬਾਲਨਾ ਦਵਾਨੀ ਆ ਨਾ, ਤੇ ਮਸਾਲੇ ਵਿੱਚ ਹੀ ਪਾ ਦਿੰਣੀ ਹਾਂ ਸਾਂਬਰ ਮਸਾਲਾ।
ਮੈਂ ਸਾਂਬਰ ਮਸਾਲੇ ਦਾ ਤੜਕਾ ਬਾਅਦ ਚ ਲਾਣਾ।
ਨਹੀਂ ਹਾਂ ਮੈਂ ਦੱਸਦੀ ਬਈ ਹਾਂ, ਤੜਕੇ ਚ ਮੈਂ ਪਤਾ ਏ? ਸਿਰਫ ਰਾਈ, ਉਹ ਕਹਿੰਦੇ ਨੇ ਔਰ ਪਤ ਕੜੀ ਪਤ ਤੋਂ ਹੋ ਗਿਆ, ਹਿੰਗ ਤੇ ਬਸ ਏਹ ਮਸਾਲੇ ਨੂੰ ਤੜਕਾ ਲਾਨੀ ਆ।
ਨਹੀਂ-ਨਹੀਂ ਇਹ ਚ ਗ ਸਾਂਬਰ ਮਸਾਲਾ ਵੀ ਪਾਣਾ।
ਹਮ। ਅੱਛਾ ਤਾਂ ਹੀ ਕੋਈ ਸੁਆਦ ਨਹੀਂ ਆਉਂਦਾ, ਮੈਨੂੰ ਲੱਗਦਾ ਏ।
ਤਾਂ ਹੀ ਤੜਕਾ ਲੱਗੇਗਾ ਨਾ, ਖੁਸ਼ਬੂ ਬੜੀ ਵਧੀਆ ਆਂਦੀ ਫਿਰ ਉਹਦੀ।
ਹਾਂ, ਤੇ ਇਡਲੀ ਕਿਵੇਂ ਬਣਾਉਂਦੇ? ਮੇਰੀ ਇਡਲੀ ਫੁੱਲਦੀ ਨੀ ਪਰ
ਇਡਲੀ ਅਸੀਂ ਬਣਾਣੇ ਹਾਂ ਇਡਲੀ ਨੂੰ ਨਾ ਜਿਵੇਂ ਅਸੀਂ ਜਿਵੇਂ ਹੁਣ ਅਸੀਂ ਖਾਣੀ ਏ ਦੁਪਹਿਰ ਨੂੰ ਖਾਣੀ ਏ, ਤੇ ਸਵੇਰੇ ਦਸ ਵਜੇ ਤੇ ਜਿਵੇਂ ਤੁਹਾਡੇ ਕੋਲ ਅੰਦਾ ਕਿੱਲੋ ਸੂਜੀ ਲੇਲੋ। ਨਕ ਚ ਖਟ ਖੱਟੀ ਲੱਸੀ ਆਂਦੀ ਹੈ ਨਾ ਖੱਟੀ ਲੱਸੀ ਲੇ ਆਓ। ਬਜਾਰੋ।
ਅੱਛਾ, ਤੇ ਓਹ ਓਹ ਤਾਂ ਯੂਟਿਊਬ ਤੇ ਦਿਖਾਂਦੇ ਨੇ ਵਈ ਦਹੀ ਚ ਹੁੰਦੀ ਏ।
ਨਹੀਂ ਨਹੀਂ ਅਸੀਂ ਤਾਂ ਖੱਟਾ
ਅੱਛਾ ਮੈਂ ਦਹੀਂ ਲੈ ਕੇ ਨਾ ਦਹੀਂ ਦੀ ਲੱਸੀ ਬਣਾਣੀ ਆਂ ਪਤਲੀ ਪਤਲੀ ਤੇ ਦੁੱਧ ਚ ਪਾਉਣੀ ਆ।
ਨਹੀਂ ਨਹੀਂ, ਖੱਟੀ ਲੱਸੀ ਲੈ ਲੋ ਜਿੰਨੀ ਖੱਟੀ ਲੱਸੀ ਹੋਏਗੀ ਉਨੀ ਟੇਸਟੀ ਬਨੇਗੀ।
ਅੱਛਾ ਅੱਛਾ, ਤੇ ਹੁਣ ਮੈਂ ਜਿਵੇਂ ਇਡਲੀ ਹੁਨ ਮੈਂ ਸਹੀ ਨੇ ਤੇ ਫਿਰ ਮੇਰੀ ਸਹੀ ਨਹੀਂ ਬਣੇ ਗੀ ਨਾ ਹੁਣ।
ਘੰਟਾ ਕਮ ਸੇ ਕਮ ਅੱਧਾ ਘੰਟਾ
ਮਤਲਬ, ਨਹੀਂ ਨਹੀਂ ਹਾਲੇ ਤਾਂ ਮੈਂ ਦਾਲ ਆ ਨਹੀਂ ਤੜਕਾ ਮਤਲਬ
ਹਾਂ, ਇੰਨੀ ਦੇਰ ਹਾਂ ਤੁਸੀਂ ਦਾਲ ਧਰੋਗੇ ਨਾਲ ਨਾਲ ਤੁਸੀਂ ਬਣਾ ਦੋ।
ਜਿਵੇੰ ਇਹ ਸਾਡੀ ਰੋਟੀ ਦੇ ਕੋਈ ਚਾਰ, ਸਾਡੀ ਰੋਟੀ ਸਾਡੇ ਤਿੰਨ ਸਾਲ ਬਾਦ ਸਕੀ ਤੇ ਮੈਨੂੰ ਲਗਿਆ ਹੁਣੇ ਮੈਂ ਘੋਲ ਦਿੰਦੀ ਹਾਂ ਵਧੀਆ ਬੈਟਰ ਹੋ ਜਾ
ਹਾਂ ਬਹੁਤ ਵਧੀਆ ਪਹਿਲੇ ਤੁਸੀਂ ਦਾਲ ਧਰ ਲੋੋ। ਤੇ ਨਾਲ ਹੀ ਇਡਲੀ ਦਾ ਘੋਲ ਬਣਾ ਲੋ ਨਾਲ ਹੀ ਇਡਲੀ ਚ ਘੋਲ ਕੇ ਥੋੜਾ ਨਮਕ ਜ਼ਰੂਰ। ਇਡਲੀ ਵਿਚ ਹਾਂ, ਥੋੜਾ ਜਿਹਾ ਨਮਕ, ਹਲਕਾ ਜਿਹਾ। ਤੇ ਲੱਸੀ ਦੇ ਵਿੱਚ ਘੋਲ ਕੇ। ਬਸ ਇਨੂੰ ਰੱਖ ਦੋ ਕੱਜ ਕੇ
ਤੇ ਕਿੰਨੀ ਪਾਉਣੀ ਅਸੀਂ ਏ ਨਮਕ ਲੱਸੀ ਕਿੰਨਾ ਕਿੰਨੀ ਪਾਣੀ ਹੈ, ਥੋੜਾ ਆਈਡੀਆ ਹੈ?
ਆਈਡੀਆ ਨੀ ਹੈਗਾ ਨਾ, ਜਿਵੇਂ ਜਿੰਨੀ ਤੁਸੀਂ ਉ ਸੂਜੀ ਲਏ ਆਓਗੇ। ਔਦੇ ਵਿੱਚ ਜਿਨੀ ਘੋਲ ਜਾਂਦੀ ਹੈ ਨਾ। ਪਰ ਥੋੜਾ ਪਤਲਾ ਤੇ ਥੋੜਾ ਥਿਕ 'ਚ ਜਿਵੇਂ ਹੁੰਦਾ ਨਾ ਉਹ।
ਹਾਂ ਮੈਂ, ਮੈਂ ਦੇਖਆਂ ਸੀ ਯੂਟਿਊਬ ਤੇ। ਹਾਂ ਮੈਂ ਯੂਟਿਊਬ ਤੇ ਦੇਖਿਆ ਸੀ ਉਹਨਾਂ ਨੇ ਇੱਕ ਕੱਪ ਸੂਜੀ ਲਿੱਤੀ ਤੇ ਦੋ ਕੱਪ ਉਹਨਾਂ ਨੇ ਮਤਲਬ ਪਤਲੀ ਦਹੀਂ
ਹਾਂ ਲੱਸੀ ਦੋ ਕੱਪ ਹੋ ਜਾਏਗੀ ਪੂਰੀ ਬੋਤ ਵਧੀਆ ਹੁਨ ਤੁਹਾਡੇ ਕੋਲ ਅੱਧਾ ਕਿਲੋ ਸੂਜੀ ਤੁਸੀਂ ਕਿੱਲੋ ਲੱਸੀ ਲਿਆਓ
ਕਿਲੋ ਲੱਸੀ ਲੇ ਆਵਾਂ ਨਾ ਮੈਂ?
ਹਾਂ ਤੇ ਫੇਰ ਵੀ ਉਹਦੇ ਚੋਂ ਬਚ ਜੇਗੀ ਬਚ ਵੀ ਸਕਦੀ ਏ ਜੇ ਘੱਟ ਗਈ ਤੇ ਥੋੜਾ ਜਿਹਾ ਪਾਣੀ ਪਾਲੋ ਵਿਚ ਨਾਲ
ਹਾਂ ਨਈ ਵੈਸੇ ਇਡਲੀ ਜਾਦਾ ਈ ਲਗੇਗੀ ਇੱਕ ਇਕ ਕੱਪ ਕਿੱਥੇ ਪੂਰਾ ਹੋਨਾ ਐ। ਕਿਉਂਕਿ ਮੇਰੀ ਓ ਉ ਮੇਰੀ ਸਿਸਟਰ ਵੀ ਆਨ ਰਾਤੀ ਮੈਂ ਦੋ ਕੱਪ ਬਨਾਵਾਂਗੀ ਫੇਰ ਉਹ ਲੱਗ ਈ ਕਿੱਲੋ ਦੱਸੀ ਲਿਆਵਾਂ ਕਿੱਲੋ ਤੋ ਉਹ ਲਸੀ।
ਨਹੀਂ ਤੁਸੀਂ ਉਹ ਕੋਲ ਕੇ ਰੱਖ ਦੋ। ਤੇ ਫੇਰ ਉਹਨੂੰ ਅਧ ਅੱਧੇ ਪੌਣੇ ਘੰਟੇ ਬਾਦ ਐ ਪੂਰਾ ਅਸਰ ਪੂਰਾ ਚੰਗੀ ਤਰ੍ਹਾਂ ਫੈਟ ਲੈਣਾ ਉਹਨੂੰ ਮੈਸ਼ਰ ਨਾ ਕਰ ਕੇ ਨਾ, ਤੇ ਫੇਰ ਉਸ ਤੋਂ ਬਾਅਦ ਤੁਸੀਂ ਅੰ ਜਿਵੇਂ ਬਣਾਨ ਲਗੋਗੇ ਨਾ ਫਰੇਮ ਸਾਂਚਾ ਪਾਨ ਲੱਗੋਗੇ। ਤੇ ਨਾਲ ਈ ਥੋੜ੍ਹੀ ਜੀ ਏਚ ਬੇਕਿੰਗ ਸੋਡਾ ਪਾਲੋ ਯਾ ਨਈ ਐ ਤੇ ਮਿੱਠ ਉਹ ਪਾ ਲੋ ਇਨੋ
ਹਾਂ, ਮੈਂ ਇਨੋ ਪਾਂਨੀ ਪਰ ਤਾਂ ਵੀ ਮੇਰੀ ਫੁੱਲਦੀ ਨੀ ਮੈਨੂੰ
ਨਹੀਂ, ਨਹੀਂ ਹਾਂ ਜੋ ਮਰ ਮਰਜ਼ੀ ਪਾ ਲੋ ਦੋਨਾਂ ਚੋਂ ਬੋਤ ਵਧੀਆ ਬਨਦੀ ਏ। ਥੋੜ੍ਹੀ, ਥੋੜੀ ਪਾ ਕੇ ਬਸ ਇਨੂੰ ਪਿਉਂ ਕੇ ਪਹਿਲੇ ਰੱਖਨਾਏ ਉਦਾ ਜਾਦਾ ਫੈ ਬੈਨੀਫਿਟ ਹੁੰਦਾ। ਮਲਬ ਬੋਤ ਵਧੀਆ ਬਨਦੀਏ।
ਅੱਛਾ, ਅੱਛਾ ਤੇ ਅੱਛਾ ਇੱਕ ਹੋਰ ਤੇ ਇਕ ਦਿਨ ਨਾ ਸਾਡੀ ਉਹਦਾ ਤੜਕਾ ਵੀ ਤਾਂ ਲਾਂਦੇ ਨੇ ਨਾ
ਹਾਂ ਤੜਕਾ ਲਾ ਲੋ ਓਦਾ। ਜਿਵੇ ਤੁਹਾਨੂੰ ਸਾਂਬਰ ਤ ਤੜਕਾ ਲਾਣਾ ਦੱਸਿਆ ਨਾ।
ਹਾਂਜੀ, ਹਾਂਜੀ ਉਹ ਕੜੀ ਪਤਾ, ਰਾਈ ਅੱਛ
ਕੜੀ ਪੱਤਾ ਤੇ ਸਾਂਬਰ ਮਸਾਲਾ।
ਤੇ ਵਿਚ ਅਸੀਂ ਟਮਾਟਰ ਪਿਆਜ਼ ਵੀ ਪਾ ਸਕਦੇ ਹਾਂ ਜਿਵੇਂ ਥੋੜ੍ਹਾ ਜ ਸਬਜ਼ੀ ਆਪਣਾ ਟੇਸਟ ਆ ਜਯੇ।
ਟਮਾਟਰ ਪਿਆਜ ਨੀ ਇਸ ਤਰ੍ਹਾਂ ਹੀ ਇਡਲੀਆਂ ਜਿਹੀ ਬਚ ਗਏ ਤੁਹਾਡੀ। ਇਡਲੀ ਮਸਾਲਾ ਹਾਂ ਸਾਂਭਰ ਮਸਾਲਾ ਹੀ
ਅੱਛਾ ਤੇ ਨਮਕ ਹਾਂ ਮੈਗੀ ਮਸਾਲਾ ਆਪ ਬੱਚੇ ਵੀ ਖਾ ਲੈਂਦੇ ਆ ਨਾ।
ਹਾਂ
ਚਲੋ ਠੀਕ ਹੋਰ। ਦੱਸੋ ਤੁਸੀਂ ਕੀ ਬਣਾਉਂਦੇ ਪਓ ਹੁਣ ਮੈਂ ਕਿਹਾ ਤੁਸੀਂ ਕੀ ਬਣਾਉਂਦੇ ਪਏ ਹੁਣ।
ਹੋਰ ਸੁਣਾਓ।
ਕੀ ਬਣਾਉਂਦੇ ਪਏ ਹੁਣ ਤੁਸੀਂ
ਅਸੀਂ ਅੱਜ ਉਹ ਇਹਨਾਂ ਦਾ ਪੇਟ ਥੋੜਾ ਜਿਹਾ ਠੀਕ ਨੀ ਸੀ ਘੀਆ ਬਣਾਦੇ।
ਅੱਛਾ ਅੱਛਾ ਹਾਂਜੀ ਹਾਂਜੀ ਹਾਂ ਮੈਂ ਸਮਝ ਗੀ ਸਾਡੇੱ ਅਏਥ ਲੋਕੀ।
ਹਾਂ ਅਸੀਂ ਘੀਆ ਹੈਲੋ ਪੰਜਾਬੀ ਚ ਪੰਜਾਬੀ ਲੋਕ ਘੀਆ ਕਹਿੰਦੇ ਬਸ।
ਤੇ
ਹਾਂਜੀ ਹਾਂਜੀ ਆਉਣਾ ਹੀ ਬਸ। ਫ੍ਰੀ ਹੋਈਆਂ ਸਫ਼ਾਈ ਕੀਤੀ ਪਲੇ ਤੇ। ਬਸ ਦੂਸਰੀ ਵਾਰੀ ਸਫ਼ਾਈ ਹੋ ਰਹੀ ਹੈ ਬੱਚੇ ਘਰ ਨੇ। ਤੇ ਤੰਗ ਬਹੁਤ ਕਰਦੇ ਨੇ।
ਤੁਹਾਡੀ ਗੁੜਿਆ ਛੋਟੀ ਬੜਾ ਤਾਂਗ- ਕਰਦੀ ਮੈਂ ਵੇਖੀ ਦੀ ਬੜਾ ਖਿਲੇਰਾ ਪਾਂਦੀ ਬੱਚੇ ਸਬ ਦੇ ਤੇ ਕਾਰਾ ਓਹੀ ਨੇ
ਖੋਲ ਕੇ ਬੈਠੀ ਹੋ ਸੀ ਉਹ ਪੇਂਟਿੰਗ ਕਲਰ ਉਹ ਸਾਰਾ ਵਾਸ਼ ਵੇਸਨ ਸਾਰਾ ਸਾਰਾ ਗੰਦਾ ਕਾਰ ਤਾ ਪੂਰਾ ਕਰਤਾ ਕਲਰ ਕਾਲਾ ਉਹ ਸਾਰਾ ਸਾਫ਼ ਕੀਤਾ ਹੈ ਹਾ ਉ ਸਾਫ਼ ਕੀਤਾ ਫਿਰ ਹੁਣ ਸਫ਼ਾਈ ਕੀਤੀ। ਇੱਕ ਪੋਚਾ ਹੋਰ ਲਾਇਆ ਬਸ ਹੁਣੇ ਫ੍ਰੀ ਹੋਇ ਹੈ ਬੈਠੀ ਫਿਰ ਸਬਜ਼ੀਆਂ ਨੂੰ ਤੜਕਾ ਲਾਇਆ ਬਸ ਇਨੇ ਤੁਹਾਡਾ ਫੋਨ ਆ ਗਿਆ
ਹਹ ਤੇ ਤਾਂ ਕਰਤਾ ਮੈਂ ਤੁਹਾਨੂੰ ਫੋਨ ਕਰਕੇ
ਹੋਰ ਸੁਣਾਓ
ਮੈਂ ਕਿਹਾ ਤਾਂ ਹਾਂਜੀ ਸਭ ਵਧੀਆ ਮੈਂ ਕਿਹਾ ਤੰਗ ਕਰਤਾ ਤੁਹਾਨੂੰ ਫੋਨ ਕਰ
ਨਹੀਂ ਨਹੀਂ ਕੋਈ ਐਸਾ
ਕਰਾਉਣਾ
ਹਾਂ ਕੋਈ ਨੀ ਆਵਾਂਗੇ ਤੁਸੀਂ ਆਇਆ ਜੇ
ਹਾਂ ਮੈਂ ਆਵਾਂਗੇ ਮੈਂ ਆਉਦੀ ਜਾਂਦੀ ਲਾਵਾਂਗੀ ਚੱਕ ਦਿਲ ਸੀ ਬੜਾਉਣ ਤੇ ਆਵਾਂਗੀ ਮੈਂ ਤੁਹਾਡੇ ਘਰ ਚਲੋ ਠੀਕ ਹੈ ਓਕੇ ਹਾਂ ਠੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹ